ਹੈਲੋ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ?
ਠੀਕ ਆ, ਠੀਕ ਆ।
ਹਾਂਜੀ। ਮੈਂ ਨਾ ਤੁਹਾਡੇ ਨਾਲ ਇੱਕ ਬਹੁਤ ਵਧੀਆ ਵਿਸ਼ੇ ਤੇ ਚਰਚਾ ਕਰਨੀ ਸੀ।
ਹਾਂਜੀ।
ਹਾਂਜੀ। ਉਹ ਵਿਸ਼ਾ ਹੈਗਾ ਜੇ ਸਵੈ ਸੇਵਾਵਾਂ, ਤੁਹਾਨੂੰ ਤੇ ਪਤਾ ਹੀ ਹੋਏਗਾ। ਜਿਹੜਾ ਵਲੰਟੀਅਰ ਵਰਕ ਜਿਹੜੇ ਸਮਾਜ ਦੇ ਵਿੱਚ ਚੱਲਦੇ ਪਏ ਨੇ।
ਹਾਂਜੀ। ਸੇਵਾ ਕਾਰਜ ਜਿਹੜੇ ਹੁੰਦੇ ਆ ਹਾਂਜੀ।
ਹਾਂਜੀ -ਹਾਂਜੀ ਉਹ ਦੇਖੋ ਕਿੰਨਾ ਸਲਾਾਂਘਾਯੋਗ ਕੰਮ ਹੈਗਾ ਵਾ।
ਹਾਂਜੀ।
ਹਾਂਜੀ। ਵੇਖੋ ਕਿ ਅੱਜ ਦੇ ਸਮਾਜ ਦੇ ਵਿੱਚ ਹਨਾ ਕਿੰਨੀਆਂ, ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ। ਪਰ ਵੇਖੋ ਕਿਤੇ ਨਾ ਕਿਤੇ ਜਿਹੜੀ ਮਨੁੱਖ ਹੈਗੇ ਨੇ। ਉਹ ਬਿਨਾਂ ਨਿਰਸਵਾਰਥ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਪਏ ਨੇ।
ਹਾਂਜੀ -ਹਾਂਜੀ।
ਹਾਂਜੀ। ਵੇਖੋ ਕਿ ਇਹ ਜਿਹੜਾ ਹੈਗਾ ਵਾ, ਜਿਹੜੀ ਸਵੈ ਸੇਵਾਵਾਂ ਵਾ ਉਹ ਨੌ ਜਵਾਨ- ਬੱਚੇ ਇਹ ਕੋਈ ਵੀ ਕਰ ਸਕਦਾ ਆ, ਜਿਹਦੇ ਕਰਕੇ ਚਲੋ ਲੋਕਾਂ ਦਾ ਤੇ ਭਲਾ ਹੁੰਦਾ ਹੀ ਹੁੰਦਾ ਵਾ। ਪਰ ਜਿਹੜਾ ਆਪਣਾ ਜਿਹੜਾ ਹੈਗਾ ਵਾ ਚਿੱਤਰ ਆ, ਉਹ ਵੀ ਨਿਖਰਦਾ ਹੈਗਾ ਆ। ਕੱਲ ਹੀ ਹੀ ਮੈਂ ਕੋਲਜ ਦੇ ਵਿੱਚ ਗਈ ਸੀ ਮੈਂ ਦੇਖਿਆ ਕਿ ਉੱਥੇ ਕਾਫੀ ਸਾਰੇ ਬੱਚੇ ਸੀ। ਉਹ ਪਾਰਕ ਦੇ ਵਿੱਚ ਸਾਫ਼ ਸਫ਼ਾਈ ਕਰਦੇ ਪਏ ਸੀ। ਤੇ ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿ ਹਨਾ ਬੱਚਿਆਂ ਦੇ ਵਿੱਚ ਇਹ ਜਿਹੜੇ ਗੋਨਿਆਂ ਹੁਣ ਤੋਂ ਹੀ ਪਾਏ ਜਾ ਰਹੇ ਨੇ।
ਹਾਂਜੀ-ਹਾਂਜੀ
ਹਾਂਜੀ ਦੇਖੋ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਜਾ ਕੇ ਬੱਚੇ ਅੱਗੇ ਸਮਾਜ ਦੇ ਵਿੱਚ ਸੁਧਾਰ ਲੈ ਕੇ ਆਉਣਗੇ।
ਹਾਂਜੀ।
ਹਾਂਜੀ
ਹਾਂਜੀ ਕੀ ਲੋਕੀ ਆਲੇ ਦੁਆਲੇ ਦੀ ਮਤਲਬ ਸਫਾਈ ਦਾ ਧਿਆਨ ਰੱਖਦੇ ਆ ਲੋਕਾਂ ਨੂੰ ਜਾਗਰੂਕ ਕਰਦੇ ਆ।
ਹਾਂਜੀ, ਬਿਲਕੁਲ-ਬਿਲਕੁਲ ਉਹੀ ਨਾ ਬਿਨਾਂ ਕਿਸੇ ਪੈਸੇ ਤੋਂ ਬਿਨਾਂ
ਬਿਨਾਂ ਕਿਸੇ ਹਾਂਜੀ ਲੋਕਾਂ ਭਲਾਈ ਤੋਂ ਬਿ ਮਤਲਬ ਲੋਕਾਂ ਦਾ ਲਾਭ ਉਹ ਹੋ ਜਾਂਦਾ ਵਾ ਇਹਦੇ ਨਾਲ।
ਹਾਂਜੀ, ਬਿਲਕੁਲ-ਬਿਲਕੁਲ ਇਹੀ ਤੇ ਮਨੁੱਖ ਦੀ ਮਨੁੱਖਤਾ ਦਾ ਹੈਗਾ ਵਾ।
ਹਾਂਜੀੇ ਐਸ ਸਾਲ ਇਸ ਨਾਲ ਸਮਾਜ ਵਿੱਚ ਸਹਿਯੋਗ ਅਤੇ ਜ਼ਿੰਮੇਵਾਰੀ ਅਤੇ ਮਨੁੱਖਤਾ ਦੀ ਭਾਵਨਾ ਵੀ ਵੱਧਦੀ ਹੈ।
ਬਿਲਕੁਲ ਬਿਲ
ਹਾਂਜੀ ਸੇਵਾ ਕਾਰਜ ਨਾਲ ਕਰਨ ਨਾਲ ਸਾਨੂੰ ਦੂਜਿਆਂ ਦੀ ਮਦਦ ਕਰਨ ਦਾ ਮੌਕਾ ਵੀ ਮਿਲ ਜਾਂਦਾ ਵਾ।
ਹਾਂਜੀ ਦੇਖੋ ਹਾਲੇ ਮੈਂ ਕੱਲ ਦੀ ਖ਼ਬਰਾਂ ਪੜ੍ਹਦੀ ਪਈ ਸੀ ਜਿਹਦੇ ਵਿੱਚ ਕਿਸੇ ਜਗ੍ਹਾ ਤੇ ਨਾ ਖ਼ੂਨਦਾਨ ਦਾ ਕੈਂਪ ਲਗਾਇਆ ਗਿਆ ਸੀ ਵੇਖੋ ਕਿੰਨਾ ਸਲਾਘਾਯੋਗ ਕੰਮ ਹੈਗਾ ਆ।
ਹਾਂਜੀ-ਹਾਂਜੀ
ਹਾਂਜੀ ਦੇ ਖੂਨ ਦੇਣ ਨਾਲੇ ਦੇਖੋ ਕਿ ਕਈ ਜਿਹੜੇ ਹੈਗੇ ਨੇ ਜਿਹੜੇ ਬਿਮਾਰ ਲੋਕ ਨੇ। ਉਹਨਾਂ ਨੂੰ ਕਿੰਨੀ ਮਦਦ ਮਿਲਦੀ ਆ, ਉਹਨਾਂ ਦੀ ਜਿਹੜੀ ਜਾਨ ਆ ਉਹ ਬਚ ਜਾਂਦੀ ਹੈ।
ਹਾਂਜੀ-ਹਾਂਜੀ ਲੋਕਾਂ ਦੀ ਜਾਨ ਬਚ ਜਾਂਦੀ ਆ ਕਈ ਜਗ੍ਹਾ ਤੇ ਜਿਸ ਤਰ੍ਹਾਂ ਲੋਕਾਂ ਨੂੰ ਖੂਨ ਚਾਹੀਦਾ ਹੁੰਦਾ ਵਾ। ਚਲੋ ਮਿਲ ਜਾਂਦਾ ਵਾ ਹਾਂਜੀ-ਹਾਂਜੀ ਸਮਾਜ ਦੀ ਚਲੋ ਭਲਾਈ ਕਰਨ ਦਾ ਇੱਕ ਮਹੱਤਵਪੂਰਨ ਕੰਮ ਹੈਗਾ ਵਾ ਇਹ।
ਹਾਂਜੀ
ਹਾਂਜੀ
ਕੁੱਝ ਮਹੀਨੇ ਤੁਹਾਨੂੰ ਤੁਸੀਂ ਵੀ ਵੇਖਿਆ ਹੀ ਹੋਏਗਾ ਕੁੱਝ ਮਹੀਨੇ ਵੇਖੋ ਕਿੰਨੇ ਹੜ੍ਹ ਆਏ ਨੇ। ਹਨਾ। ਤੇ ਹੜ੍ਹ ਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੇ ਘਰ ਡਹਿ ਗਏ। ਪਰ ਓ ਵੇਖਿਆ ਜਾਵੇ ਤੇ ਨੌਜਵਾਨਾਂ ਨੇ ਕਿੰਨੀ ਜਾਦਾ ਮਦਦ ਕੀਤੀ ਆ। ਘਰੋ ਘਰ ਹਾਂਜੀ।
ਸੇਵਾ ਕਾਰਜ ਕਰਨ ਦੇ ਨਾਲ ਲੋੜ ਮੰਦਾਂ ਦੀ ਲੋਕਾਂ ਦਾ ਮਦਦ ਨੂੰ ਮਦਦ ਮਿਲਦੀ ਐ ਲੋਕਾਂ ਨੂੰ। ਜਿਵੇਂ ਆਪਾ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਵੀ ਪਾ ਸਕਦੇ ਹਾ।
ਹਾਂਜੀ, ਦੇਖੋ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਜਿਵੇਂ, ਜਿਵੇਂ ਹੜ ਆਏ ਸੀ ਹਨਾ ਨੌਜਵਾਨ ਜਿਹੜੇ ਤੇ ਹੋਰੇ ਸ਼ੇਤਰ ਖੇਤਰਾਂ ਦੇ ਵਿੱਚੋਂ ਆਏ ਸੀ ਮਦਦ ਕਰਨ ਵੇ ਖੋ ਬਿਨਾਂ ਕਿਸੇ ਨਿਰਸਵਾਰਥ ਹੋ ਕੇ ਉਹਨਾਂ ਨੇ ਰਾਸ਼ਨ ਜਿਹੜੀ ਲੋੜਵੰਦਾਂ ਚੀਜ਼ਾਂ ਹੈਗੀਆ ਸੀ ਉਹ ਬਿਨਾਂ ਕਿਸੇ ਨਿਰਸਵਾਰਥ ਹੋ ਕੇ ਬਿਨਾਂ ਪੈਸੇ ਲਏ ਹਨਾ। ਚੀਜ਼ਾਂ ਦਿੱਤੀਆਂ ਤੇ ਵੇਖ ਕੇ ਕਿੰਨਾ ਵਧੀਆ ਲੱਗਦਾ ਆ।
ਹਾਂਜੀ, ਵਲੰਟੀਅਰ ਵਰਕ ਦੇ ਚਲੋ ਕਾਫ਼ੀ ਰੂਪ ਹੋ ਸਕਦੇ ਜਿਵੇਂ ਗਰੀਬਾਂ ਦੀ ਮਦਦ ਕਰਨਾ, ਸਕੂਲਾਂ ਚ ਬ ਬੱਚਿਆਂ ਨੂੰ ਪੜ੍ਹਾਉਂਦੇ ਆ ਕਈ
ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਂਦੇ ਆ, ਹੁਣ ਜਿੱਦਾਂ ਕੁਛ ਲੋਕ ਹੁੰਦੇ ਰੁ ਰੁੱਖ ਲਗਾਉਂਦੇ ਆ, ਬਜ਼ੁਰਗਾਂ ਦੀ ਸਹਾਇਤਾ ਕਰਦੇ ਆ ਜਾਨਵਰਾਂ ਦੀ ਤੁਹਾਨੂੰ ਪਤਾ ਦੇਖਭਾਲ ਕਰਦੇ ਆ, ਜਿੱਦਾਂ ਅਵਾਰਾ ਕੁੱਤੇ ਤੁਰੇ ਫਿਰਦੇ ਉਹਨਾਂ ਦੀ ਕਿੰਨੀ ਦੇਖਭਾਲ ਕਰਦੇ ਆ
ਉਹ ਵੀ ਚਲੋ ਸੇਵਾ ਕਾਰਜ ਦੇ ਵਿੱਚ ਹੀ ਆਂਉਦਾ ਵਾ।
ਹਾਂਜੀ- ਹਾਂਜੀ, ਨਹੀਂ- ਨਹੀਂ। ਜਿਹੜਾ ਕੰਮ ਅਸੀਂ ਨਿਰਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਕਰਦੇ ਹ ਨਾ ਇਹ ਜਿਹੜਾ ਸਵੈ ਸਵਾਵਾਂ ਇਹ ਸਾਰੇ ਸਮਾਜਿਕ ਕਾਰਜ ਵਿੱਚ ਹੀ ਆ ਜਾਂਦੀਆਂ ਨੇ। ਤੇ ਬੜਾ ਸਲਾਂਘਾ ਯੋਗ ਕੰਮ ਹੈਗਾ ਵਾ ਤੇ ਹਾਂਜੀ। ਕਈ ਤੇ ਇਹੋ ਸਰਕਾਰਾਂ ਵੱਲੋਂ ਵੀ ਜਿਹੜੀ ਮੁਹਿੰਮ ਹੈ ਚਲਾਈ ਗਈ ਆ, ਤੇ ਜਿਹਦੇ ਵਿੱਚ ਵੇਖੋ ਕਿ ਨੌਜਵਾਨ ਜਿਹੜੇ ਹੈਗੇ ਨੇ, ਤੇ ਬੱਚੇ ਵੀ ਅੱਗੇ ਆਉਂਦੇ ਨੇ ਜਿਹੜਾ ਸਮਾਜ ਦਾ ਬਿਨਾਂ ਕਿਸੇ, ਲੈਣ- ਦੇਣ ਤੋਂ ਉਹਨਾਂ ਦਾ ਵੀ ਭਲਾ ਹੋ ਸਕੇ
ਹਾਂਜੀ, ਸੇਵਾ ਕਾਰਜਹੀ ਇਹ ਵੀ ਹੁੰਦਾ, ਜਿੱਦਾਂ ਕਈ ਲਵਾਰਿਸ ਲਾਸ਼ਾਂ ਪਈਆਂ ਹੁੰਦੀਆਂ ਵਾ, ਉਹਨਾਂ ਨੂੰ ਚਿਤਾ ਵਿੱਚ ਜਲਾ ਕੇ ਵੀ ਉਹਨਾਂ ਦੀ ਵੀ ਸੇਵਾ ਕਾਰਜ ਕਰਦੇ ਉਹਨਾਂ ਲਈ ਵੀ।
ਹਾਂਜੀ, ਹਾਂਜੀ
ਹਾਂਜੀ, ਜਿੱਦਾਂ ਸਕੂਲਾਂ ਵਿੱਚ ਬੱਚਿਆਂ ਨੂੰ ਫਰੀ ਪੜ੍ਹਾਉਣਾ, ਉਹਨਾਂ ਨੂੰ ਕਿਤਾਬਾਂ ਦੇਣੀਆਂ, ਬੁੱਕਾਂ ਦੇਣੀਆਂ।
ਹਾਂਜੀ, ਖ਼ਾਸ ਕਰ ਓ ਬੱਚੇ। ਹਾਂਜੀ ਖਾਸ ਕਰ ਉਹ ਬੱਚੇ ਚਲੋ ਜਿਹੜੇ ਗ਼ਰੀਬ ਨੇ ਹਨਾ, ਚਲੋ ਜਿਹੜੇ ਹਾਂਜੀ, ਜਿਹੜੇ ਗ਼ਰੀਬ ਹੈਗੇ ਨੇ ਉਹਨਾਂ ਦੀ ਮਦਦ ਕਰਦੇ ਨੇ।
ਹਾਂਜੀ, ਗ਼ਰੀਬਾਂ ਦੇ ਬੱਚੇ ਚਲੋ ਪੜ੍ਹ ਲਿਖ ਲੈਂਦੇ ਆ, ਓਦਾਂ ਦੇ ਉਹਨਾਂ ਕੋਲ ਨਹੀਂ ਪੜ੍ਹਾਏ ਜਾਂਦੇ।
ਹਾਂਜੀ, ਹੋਰ ਵੇਖੋ ਕਿ ਜਿਵੇਂ ਜਿਵੇਂ, ਥਾਂ ਥਾਂ ਤੇ ਹਨਾ, ਅਨਾਥ ਆਸ਼ਰਮ ਬਣੇ ਹੋਏ ਨੇ ਤੇ ਉੱਥੇ ਵੀ ਲੋਕ ਆਪਣੇ ਜਿਹੜੇ ਕੱਪੜੇ ਹੈਗੇ ਨੇ, ਉਹ ਦਾਨ ਪੁੰਨ ਕਰਦੇ ਨੇ।
ਹਾਂਜੀ,
ਹਾਂਜੀ, ਵੇਖੋ ਕਿੰਨਾ ਭਲਾ ਹੁੰਦਾ ਆ ਉਹਨਾਂ ਲੋਕ ਲੋਕਾਂ ਦਾ ਵੀ, ਜਿਹੜੇ ਦੂਸਰਿਆਂ ਦੀ ਮਦਦ ਕਰਦੇ ਨੇ।
ਹਾਂਜੀ, ਬਿਨਾਂ ਕਿਸੇ ਲਾਲਚ ਤੋਂ, ਕੋਈ ਉਹਨਾਂ ਨੂੰ ਲਾਲਚ ਨਹੀਂ ਹੁੰਦਾ ਕਿਸੇ ਤੋਂ ਤੇ ਚਲੋ, ਸੇਵਾ ਕਰਦੇ ਮਨੁੱਖਤਾ ਦੀ
ਹਾਂਜੀ- ਹਾਂਜੀ, ਹੋਰ ਵੇਖੋ ਕਿ ਜਦੋਂ ਸਮਾਜਿਕ ਕਾਰਜ ਹੁੰਦੇ ਆ, ਤੇ ਅਸੀਂ ਇਹ ਵੀ ਵੇਖਦੇ ਹਾਂ। ਕਿ ਵਿਦੇਸ਼ਾਂ ਤੋਂ ਵੀ ਜਿਹੜੇ ਲੋਕ ਨੇ ਨਾ, ਤੇ ਉਹ ਵੀ ਸਹਿਯੋਗ ਕਰਦੇ ਨੇ ਤੇ ਤਾਂ ਜੋ, ਲੋੜਵੰਦਾਂ ਨੂੰ ਵੱਧ ਤੋਂ ਵੱਧ
ਹਾਂਜੀ, ਵਿਦੇਸ਼ਾਂ ਵਿੱਚੋਂ ਤਾਂ ਬਹੁਤ ਲੋਕ ਕਰਦੇ ਆ ਸੇਵਾ ਕਈ ਪੈਸੇ ਪਾਉਂਦੇ ਆ ਉਹਨਾਂ ਦੇ ਸਕੈਨਰ ਲੈ ਲੈਂਦੇ ਆ
ਤੇ ਉਹਨਾਂ ਨੂੰ ਪੈਸੇ ਸੈਂਡ ਕਰਦੇਓ, ਵੀ ਬਹੁਤ ਸੇਵਾ ਉਹਨਾਂ ਨੂੰ ਬਹੁਤ ਸੇਵਾ ਮਿਲਦੀ ਹੈ ਇਸ ਚੀਜ਼ ਦੀ
ਹਾਂਜੀ -ਹਾਂਜੀ, ਕਈ ਚਲੋ ਜਿਹੜੇ ਗਰੀਬ ਲੋਕ ਦੀਆ ਧੀਆਂ ਹੁੰਦੀਆਂ ਨੇ ਹਨਾ, ਤੇ ਉਹਨਾਂ ਦੇ ਜਿਹੜੇ ਵਿਆਹ ਨੇ, ਉਹ ਬਿਨਾਂ ਕਿਸੇ ਨਾਲ ਕਰਦੇ ਨੇ, ਉਹਨਾਂ ਦੇ ਜਿਹੜੇ ਵਿਆਹ ਨੇ ਉਹ ਆਪ ਖੁਦ ਖਰਚਾ ਕਰਦੇ ਨੇ।
ਹਾਂਜੀ, ਮੇਰੇ ਵਿਚਾਰ ਅਨੁਸਾਰ ਤੇ ਇਹੀ ਹੈ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ, ਸਮਾਜ ਲਈ ਕੁਝ ਕੰਮ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਵਾ ਕਿਉਂਕਿ ਕਿਸੇ ਦੀ ਆਪਣੀ ਛੋਟੀ ਜਿਹੀ ਇੱਕ ਮਦਦ ਦੇ ਨਾਲ ਕਿਸੇ ਦਾ ਬਹੁਤ ਵੱਡਾ ਭਲਾ ਹੋ ਸਕਦਾ ਵਾ, ਬਹੁਤ ਵੱਡਾ ਬਦਲਾਅ, ਉਹਨੇ ਉਹਦੀ ਜੀਵਨ ਵਿੱਚ ਉਹਦੇ ਬਹੁਤ ਵ ਵੱਡਾ ਬਦਲਾਅ ਆ ਸਕਦਾ ਵਾ।
ਹਾਂਜੀ ਬਿਲਕੁਲ ਚਲੋ ਅਸੀਂ ਜਿੰਨਾ ਕ ਯੋਗਦਾਨ ਪਾ ਸਕਦੇ ਆ। ਜਿੰਨਾ ਕਿ ਅਸੀਂ ਯੋਗਦਾਨ ਪਾ ਸਕਦੇ, ਜਿੰਨਾ ਕਿ ਅਸੀਂ ਸਮਰਥ ਹੈਗੇ ਹਾਂ। ਸਾਨੂੰ ਜਿਹੜਾ ਵਾ ਪੂਰਾ, ਪੂਰਾ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਆ।
ਹਾਂਜੀ, ਹਾਂਜੀ ਏ।
ਜੀ। ਬਾਕੀ ਇਹ ਦੇਖੋ ਕਿ ਅੱਜ ਕੱਲ ਅਸੀਂ ਬੱਚਿਆਂ ਦੇ ਵਿੱਚ ਹਨਾ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਦੇ ਵਿੱਚ ਇਹ ਗੁਣ ਭਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਤੋਂ ਵੱਧ ਜਿਹੜਾ ਸਮਾਜ ਆ।
ਹਾਂਜੀ, ਹਾਂਜੀ ਜ਼ਰੂਰ ਜ਼ਰੂਰ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਸਖ ਹੋਣੀ ਚਾਹੀਦੀ ਹੈ ਕਿ ਲੋਕਾਂ ਦਾ ਭਲਾ ਕਰੋ ਉਹਨਾਂ ਦੀ ਮਦਦ ਕਰੋ ਜਿਹੜੇ ਗਰੀਬ ਲੋਕ ਵਾ ਇਹ ਹੁਣ ਤੋਂ ਹੀ ਅਸੀਂ ਬੱਚਿਆਂ ਨੂੰ ਸਿਖਾਵਾਂਗੇ ਤੇ ਵੱਡੇ ਹੋ ਕੇ ਵੀ ਉਹ ਕਰਨਗੇ।
ਹਾਂਜੀ, ਹਾਂਜੀ ਉਹੀ ਨਾ ਇਹਦੇ ਨਾਲ। ਸਮਾਜ ਦੇ ਪੂਰੇ ਸਮਾਜ ਦਾ ਭਲਾ ਹੋਏਗਾ ਤੇ ਜਿਹੜਾ ਮਨੁੱਖ ਤਾਆ ਉਹ ਵੱਧ ਤੋਂ ਵੱਧ ਹੋਏਗੀ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ।
ਹਾਂਜੀ। ਹੋਰ ਵੇਖੋ ਕਿ ਜਿਵੇਂ ਜਿਹੜੀ ਕੁਦਰਤੀ ਆਫ਼ਤਾਂ ਤੇ ਆਉਂਦੀਆਂ ਰਹਿੰਦੀਆਂ ਜਿਵੇਂ ਭੂਚਾਲ ਹੋ ਗਿਆ। ਕਿਤੇ ਐਸੀਂ ਖ਼ਬਰ ਦੇਖਣ ਨੂੰ ਮਿਲਦੀ ਹੈ ਕਿ ਕਿਤੇ ਨਾ ਕਿਤੇ ਚਲੋ ਅੱਗ ਲੱਗ ਜਾਂਦੀ ਹੈ ਹਨਾ ਵੇਖੋ ਪਿੱਛੇ ਜੇ ਵੀ ਕਿਸਾਨਾਂ ਦੀਆਂ ਚਲੋ ਫਸਲਾਂ ਜਿਹੜੀਆਂ ਪੱਕੀਆਂ ਸੀ ਹਨਾ ਤੇ ਅੱਗ ਲੱਗਣ ਦੇ ਕਰਕੇ ਚਲੋ ਨੁਕਸਾਨ ਤੇ ਚਲੋ ਹੋਇਆ ਪਰ ਬਿਨਾਂ ਲੋਕ ਹਾਂਜੀ, ਬਿਨਾਂ ਨਿਰ ਸਵਾ ਤੋਂ ਜਿਹੜੇ ਪਿੰਡ ਦੇ ਨੌਜਵਾਨ ਸੀ ਉਹਨਾਂ ਨੇ ਅੱਗੇ ਆ ਕੇ ਅੱਗ ਤੇ ਕਾਬੂ ਪਾਇਆ।
ਹਾਂਜੀ, ਉਹਨਾਂ ਵਾਸਤੇ ਹਾਂਜੀ ਕਿਸਾਨਾਂ ਵਾਸਤੇ ਬਹੁਤ ਕੁਛ ਲੋਕ ਲੋਕਾਂ ਨੇ ਕੀਤਾ ਚਲੋ ਵਲੰਟੀਅਰ ਵਰਕ ਦਾ ਅਰਥ ਇਹੀ ਹੈ ਕਿ ਬਿਨਾਂ ਕਿਸੇ ਤਨਖਾਹ ਤੋਂ ਜਾਂ ਕਿਸੇ ਵੀ ਨਿੱਜੀ ਲਾਭ ਤੋਂ ਆਪਾਂ ਇੱਕ ਦੂਜੇ ਦੀ ਮਦਦ ਕਰੀਏ।
ਹਾਂਜੀ, ਉਹੀ ਨਾ ਕੇ ਆਪਣਾ ਮਤਲਬ ਨੀ ਵੇਖਣਾ ਚਾਹੀਦਾ।
ਹਾਂਜੀ, ਸਮਾਜ ਦੀ ਭਲਾਈ ਕਰਨੀ ਚਾਹੀਦੀ ਆ ਬਹੁਤ, ਬਹੁਤ ਜ਼ਿਆਦਾ ਮਹੱਤ ਮਹੱਤਵਪੂਰਨ ਕੰਮ ਹੈਗਾ ਇ ਸਮਾਜ ਦੀ ਭਲਾਈ ਵਾਸਤੇ।
ਹਾਂਜੀ।
ਕਈ ਤਰ੍ਹਾਂ ਦੇ ਸੇਵਾ ਕਾਰਜ ਕਰਕੇ
ਉਹ ਜਿਹੜਾ ਹੈਗਾ ਵਾ ਹਾਂਜੀ, ਇਹਦਾ ਯੋਗਦਾਨ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਹੈਗਾ ਵਾ।
ਹਾਂਜੀ, ਹਾਂਜੀ। ਗਰੀਬ ਲੋਕਾਂ ਦੀ ਮਦਦ ਕਰਨੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ।
ਹਾਂਜੀ।
ਜਿੱਦਾਂ ਰੁੱਖ, ਰੁੱਖ ਵੀ ਲੋਕੀ ਲੋਕਾਂ ਨੂੰ ਲਗਾਉਣੇ ਚਾਹੀਦੇ ਆ ਰੁੱਖ ਲਗਾਉਣ ਦੇ ਬਹੁਤ ਫਾਇਦੇ ਆ।
ਹਾਂਜੀ, ਹਾਂਜੀ ਨਹੀਂ ਚੱਲਦੇ ਪਏ ਨੇ ਕਈ ਸਵੈ ਸਵਾਵਾਂ ਹੁੰਦੀਆਂ ਨੇ ਇਹੋ ਜਿਹੀਆਂ ਚੱਲਦੀਆਂ ਪਈਆਂ ਨੇ। ਜਿਹੜੇ ਇੱਕ ਦਿਨ ਦੇ ਵਿੱਚ ਉਹਨਾਂ ਦਾ ਮਕਸਦ ਹੁੰਦਾ ਹੈ ਕੋਈ ਇੱਕ ਦਿਨ ਦੇ ਵਿੱਚ ਸੌ ਜਾਂ ਦੋ ਸੌ, ਦੋ ਸੌ ਰੁੱਖ ਲਗਾਉਂਦੇ ਲਗਾਉਂਦੇ ਨੇ। ਤੇ ਵੇਖੋ, ਇਹਦੇ ਨਾਲ ਕੀ ਆ।
ਸਹਾਇਤਾ ਵੀ
ਹਾਂਜੀ ਹਾਂਜੀ ਹਾਂਜੀ ਚਲੋ ਜਿਹੜੇ
ਪਾਲਕ ਵੀ ਕਰਨੀ ਚਾਹੀਦੀ ਹੈ ਕਈ ਆਪਾਂ ਜਿੱਦਾਂ ਜਾਨਵਰ ਵੇਖਦੇ ਹਾਂ ਕਿ ਸੜਕਾਂ ਦੇ ਵਿਚਾਰੇ ਗੱਡੀਆਂ ਥੱਲੇ ਆ ਜਾਂਦੇ ਆ ਇਹਨਾਂ ਦੀ ਲੱਤ ਬਾਂਹ ਹਨਾ ਟੁੱਟ ਜਾਂਦੀ ਆ। ਉਹਨਾਂ ਦੀ ਪੱਟੀ ਕਰਵਾਉਂਦੇ ਆ, ਕਰਵਾਉਣੀ ਚਾਹੀਦੀ। ਇਹ ਸਾਰੇ ਕੰਮ ਸਾਨੂੰ ਕਰਨੇ ਚਾਹੀਦੇ ਵਲੰਟੀਅਰ ਵਰਕ ਦੇ ਵਿੱਚ।
ਹਾਂਜੀ, ਬਿਲਕੁਲ, ਬਿਲਕੁਲ ਵੇਖੋ ਇਹਦੇ ਨਾਲ ਚਲੋ, ਸਾਡਾ ਵੀ ਅਸੀਂ ਜੇ ਕਿਸੇ ਦਾ ਭਲਾ ਕਰਦੇ ਹਾਂ ਤੇ ਸਾਡਾ ਵੀ ਭਲਾ ਹੁੰਦਾ ਆ।
ਹਾਂਜੀ।
ਤੇ ਇੱਕ ਚੰਗੇ ਮੈਨੂੰ ਲੱਗਦਾ ਕਿ ਚੰਗੇ ਇਨਸਾਨ ਦੀ ਇਹੋ ਹੀ ਪੇਸ਼ਾਣ ਆ ਕਿ ਜਿਹੜਾ ਬਿਨਾਂ ਕਿਸੇ ਮਤਲਬ ਤੋਂ ਅਸੀਂ ਹਰ ਕਿਸੇ ਦੀ ਮਦਦ ਕਰੀਏ
ਸੇਵਾ ਦੇ ਲਈ ਤਾਂ ਤੁਹਾਨੂੰ ਪਤਾ ਹਰ ਕਿਸੇ ਨੂੰ ਸਮਾਂ ਜ਼ਰੂਰ ਕੱਢਣਾ ਚਾਹੀਦਾ ਵਾ।
ਹਾਂਜੀ-ਹਾਂਜੀ
ਹਾਂਜੀ ਛੋਟੀ ਜ ਬਸ ਸਾਡੀ ਮਦਦ ਹੁੰਦੀ ਆ ਤੇ ਕਿਸੇ ਦਾ ਪਤਾ ਨੀ ਕਿੰਨਾ ਕੁ ਭਲਾ ਹੋ ਜਾਣਾ ਉਹਦੇ ਨਾਲ
ਬਿਲਕੁਲ-ਬਿਲਕੁਲ
ਹੱਲਜੀ
ਚਲੋ ਇਹੋ ਹੀ ਆ ਕਿ ਅਸੀਂ ਸਾਰੇ ਹਨਾ ਮਨੁੱਖ ਜਿਹੜੇ ਰਲ ਮਿਲ ਕੇ
ਸੇਵਾ ਹੀ ਹਾਂਜੀ ਸਭ ਤੋਂ ਵੱਡਾ ਧਰਮ ਹੈਗਾ ਹਾਂਜੀ। ਸਾਨੂੰ
ਉਹੀ ਕਹਿੰਦੇ ਨੇ ਕਿ ਕਰਮ ਜਿਹੜਾ ਵਾ ਸਭ ਤੋਂ ਵੱਡਾ ਧਰਮ ਆ। ਜੇਕਰ ਅਸੀਂ ਕਰਮ ਵਧੀਆ ਕਰਾਂਗੇ ਤੇ ਸਾਡਾ ਵੀ ਚਲੋ ਭਲਾ ਹੋਏਗਾ ਕਿਤੇ ਨਾ ਕਿਤੇ।
ਕਰਾਂਗੇ ਤੇ ਫੇਰ ਹੀ ਸਾਡੇ ਸਮਾਜ ਦੀ ਤਰੱਕੀ ਹੋ ਸਕਦੀ ਹੈ।
ਹਾਂਜੀ ਉਹ ਵੀ ਨਾ ਕਿ ਜਦੋਂ ਦੇਸ਼ ਵੀ ਉਦੋਂ ਵੱਧਦਾ ਜਦੋਂ ਲੋਕੀ ਵੀ ਸਰਕਾਰ ਦੇ ਨਾਲ ਪੂਰਾ ਸਹਿਜੋਗ ਦਿੰਦੇ ਆ ਜੀ।
ਹਾਂਜੀ-ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਚਲੋ ਠੀਕ-ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।